ਹੈਲੋ ਜੀ ਸਤਿ ਸ਼੍ਰੀ ਅਕਾਲ ਜੀ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
ਹਾਂਜੀ ਹਾਂਜੀ ਸਭ ਵਧੀਆ ਤੁਸੀਂ ਸੁਣਾਓ
ਬਸ -ਬਸ ਵਧੀਆ- ਵਧੀਆ ਹੋਰ ਕੀ ਕਰਦੇ ਚਾਹ ਚੂ ਪੀ ਲਈ
ਹਾਂਜੀ- ਹਾਂਜੀ ਹੋਰ ਤੁਸੀਂ ਪੀ ਲਈ ਚਾਹ
ਹਾਂਜੀ ਬਸ ਹੁਣੇ ਚਾਹ ਤੋਂ ਫਰੀ ਹੋਏ ਸੀ। ਤੇ ਮੈਂ ਕਿਹਾ ਹੁਣ ਰਾਤੀ ਸਬਜ਼ੀ ਬਣਾਉਣੀ ਕੋਈ ਕੁਛ ਤੁਹਾਨੂੰ ਪਤਾ ਤਾਂ ਹੈਗਾ ਬੱਚਿਆਂ ਦੇ ਕਿੰਨੇ ਡਰਾਮੇ ਹੁੰਦੇ ਨੇ ਸਬਜ਼ੀਆਂ ਗਦਾਮ ਲੈ ਲਓ ਬਸ ਉਹਨਾਂ ਨੂੰ ਤਾਂ ਐ ਹੋ ਜਾਏਗਾ ਪਤਾ ਨਹੀਂ ਉਹਨਾਂ ਸਾਹਮਣੇ ਤੁਸੀਂ ਕਿਦਾ ਨਾਮ ਲੈ ਲਿਆ ਹੈ।
ਹਾਂਜੀ -ਹਾਂਜੀ ਉਹ ਤਾਂ ਬੜੇ ਨਖਰੇ ਕਰਦੇ ਨੇ ਇਹ ਨੀ ਖਾਣਾ ਉਹ ਨੀ ਖਾਣਾ
ਬਿਲਕੁਲ -ਬਿਲਕੁਲ ਏਦਾਂ ਨਾ ਭੱਜਣਗੇ ਸਬਜ਼ੀਆਂ ਤੋਂ ਜਿਵੇਂ ਕਿ ਪਤਾ ਨੀ ਕੀ ਹੋ ਜਾਂਦਾ ਇਹਨਾਂ ਨੂੰ ਕਿ ਡਰ ਜਾਣਗੇ ਕਿ ਹਾਂ ਅਸੀਂ ਸਬਜ਼ੀ ਨਹੀਂ ਖਾਣੀ ਸਬਜ਼ੀ ਖਾਵਾਂਗੇ ਤੇ ਸਾਨੂੰ ਪਤਾ ਨਹੀਂ ਅਸੀਂ ਕੀ ਹੋ ਜਾਗੇ। ਔਰ ਬੱਚਿਆਂ ਲਈ ਮਤਲਬ ਜਿਸ ਹਿਸਾਬ ਦੀ ਤੁਸੀਂ ਗਰਮੀ ਮੰਨ ਲੋ ਯਾਂ ਜਿਸ ਸਾਬ ਦਾ ਐ ਚੱਲਦੈ ਨਾ ਬੱਚਿਆਂ ਨੂੰ ਮੀਨਸ ਜਿਵੇਂ ਕੋਈ ਚੀਜ਼ ਖਾਂਦੇ ਐਂ, ਡਾਇਜੈਸਟ ਹੁੰਦੀ। ਔਦੇ ਲਈ ਤਾਂ ਬੋਤ ਵਧੀਆ ਹੈਗੈ ਲੋਕਾਂ ਨੂੰ ਸਬਜ਼ੀਆਂ ਖਾਣੀ ਬੱਚਿਆਂ ਲਈ ਕੀ, ਵੱਡਿਆਂ ਲਈ ਵੀ
ਹੂੰ, ਸਬਜ਼ੀਆਂ, ਦਾਲਾਂ ਮੈਂ ਜਿਵੇਂ ਬੱਚੇ ਨੂੰ ਦਿੰਨੀ ਆਂ ਦਾਲ ਦਿੰਨੀ ਆਂ ਫਿਰ ਕੈਂਦੇ ਨੇ ਐ ਵਾਲੀ ਦਾਲ ਮੈਨੂੰ ਪਸੰਦ ਨੀ। ਮੈਂ ਕਿਆ ਨਈ ਐ ਈ ਦਾਲ ਤਾਂ ਸਭ ਤੋਂ ਹੈਲਦੀ ਹੈਗੀ ਏ। ਨਈ ਕੱਲ ਮੈਂ ਮਾਂ ਛੋ ਕੇ ਮੈਂ ਦਾਲ ਦਿੱਤੀ, ਮੈਂ ਕਿਆ ਏ ਤਾਂ ਸਭ ਦੀ ਫੇਵਰੇਟ ਹੁੰਦੀ ਏ।
ਬਿਲਕੁਲ-ਬਿਲਕੁਲ।
ਮੈਂ ਕਿਆ ਸਾਰੇ ਨ ਸਾਰੇ ਤੇ ਐ ਵਾਲੀ ਦਾਲ ਮੰਗਦੇ ਨੇ ਮਾਂ ਛੋਲਿਆਂ ਦੀ ਦਾਲ। ਖਾਣੀ ਏ, ਖਾਣੀ ਏ। ਫੇਰ ਵੀ ਔਖੀ-ਸੌਖੀ ਖਾ ਲਈ ਬਸ ਪਾਪਾ ਕੋਲ ਬੈਠੇ, ਪਾਪਾ ਦਾ ਥੋੜਾ ਬੋਤਾ ਡਰ ਏ। ਮੈਂ ਫੇਰ ਵੀ ਬੱਚੇ ਨੂੰ ਨਾ ਨਾਲ ਪਰੋਂਠੀ ਬਣਾ ਦੇਂਣੀ ਆਂ ਬਿਕੋਸ ਨੱਖਰੇ ਕਰਦੇ ਨਾ ਬੀ ਮੈਂ ਦਾਲ ਨੀ ਖਾ ਣੀ ਅੱਜ ਨੀ। ਫੇਰ ਮੈਂ ਮਤਲਬ ਘਿਓ ਵਾਲੀ ਪਰੋਂਠੀ ਬਣਾ ਕੇ ਥੋੜਾ ਹੋਰ ਉਪਰ ਐਕਸਟਰਾ ਘਿਓ ਲਗਾ ਦੇਂਨੀ।
ਅੱਛਾ ਚਲੋ ਸਾਨੂੰ ਤਾਂ ਜ਼ਿਆਦਾਤਰ ਐਹੀ ਹਾਂਜੀ-ਹਾਂਜੀ। ਸਾਨੂੰ ਤੇ ਜ਼ਿਆਦਾਤਰ ਤਕ ਐਹੀ ਹੁੰਦਾ ਐ ਕਿ ਜਿੰਨਾ ਹੋ ਸਕੇ ਅਸੀਂ ਬੱਚਿਆਂ ਨੂੰ ਰੋਟੀ ਖਵਾਈਏ। ਕਿਉਂਕਿ ਬੱਚਿਆਂ ਨੂੰ ਰੋਟੀ ਦੇਣੀ ਘਰ ਦੀ ਤਾਂ ਬੋਹੋਤ ਜ਼ਰੂਰੀ ਹੈਗੀ ਏ।
ਹੂੰ।
ਬਾਰ ਦਾ ਤੇ ਏਨਾਂ ਨੂੰ ਜਿੰਨਾ ਮਰਜ਼ੀ ਦੇ ਦੋ ਔ ਔਨਾਂ ਥੋੜ੍ਹਾ ਏ ਔ ਤੇ ਕੈਣਗੇ ਕੋਈ ਗੱਲ ਨੀ ਥੋੜ੍ਹਾ ਹੋਰ ਦੇ ਦੋ ਅਸੀ ਖਾ ਲਾਂਗੇ ਬਾਰ ਦਾ।
ਹੂੰ, ਬਾਰ ਦਾ ਸਮਾਨ ਨੀ ਮਨਾ ਕਰਨਗੇ। ਕਈ ਤਾਂ ਮਤਲਬ ਕਈ ਬੱਚਿਆਂ ਨੂੰ ਤਾਂ ਆਦਤ ਪਈ ਹੁੰਦੀ ਕਈ ਤਾਂ ਖੁਆਂਦੇ ਵੀ ਨੇ ਕਈ ਪੇਰੈਂਟਸ। ਮੈਗੀ ਵਗੈਰਾ ਖਾ ਲੈਂਦੇ ਨੇ ਬੱਚੇ।
ਹਾਂਜੀ, ਹਾਂਜੀ ਸਕੂਲ ਵੀ ਭੇਜ ਦਿੰਦੇ ਨੇ, ਹੁਣ ਤਾਂ ਚਲੋ ਹੁਣ ਤਾਂ ਸਕੂਲ ਵਾਲਿਆਂ ਨੇ ਵੀ ਆਪਣੇ ਮੈਸੇਜਿਸ ਵਗੈਰਾ ਪਾ ਤੇ ਹੋਏ ਨੇ ਹੁਣ ਕਿ ਤੁਸੀ ਬੱਚਿਆਂ ਨੂੰ ਮੈ ਗੀ ਵਗੈਰਾ ਅਲਾਉ ਨੀ ਕਰਨੀ ਕਿ ਜੰਮ ਜਾਂਦੀ ਏ ਸਾਰੀ। ਜੰਮੀ ਹੋਈ ਕੀ ਖਾਣੀ। ਨਾ ਔਦਾ ਕੋਈ ਸਵਾਦ, ਨਾ ਔਦਾ ਕੋਈ ਕੁਛ ਮੈਂ ਤ, ਤਾਂ ਈ ਮਤਲਬ ਬੱ ਚਿਆਂ ਨੂੰ ਵੀ ਕੁਛ ਬਣਾ ਕੇ ਅਗਰ ਦੇਣਾ ਏ ਜਿਵੇਂ ਦਾਲ ਬਚ ਜਾਂਦੀ ਏ ਔ ਦਾਲ ਆਲੀ ਰੋਟੀ ਦਾ ਆਟਾ ਗੁੰਨ ਕੇ ਤੇ ਔਦੀ ਛੋਟੀ-ਛੋਟੀ ਪਰੌਂਠਿਆਂ ਬਣਾ ਕੇ ਦੇ ਦਿੰਨੀ ਆਂ।
ਹਾਂਜੀ-ਹਾਂਜੀ ਮਿੱਸੀ ਰੋਟੀ ਬਣ ਜਾਂਦੀ ਏ। ਵਿੱਚ ਬੇਸਨ ਪਾ ਦੋ ਥੋੜਾ, ਹੋਰ ਔਦੇ 'ਚ ਨਾ ਇੱਕ ਔਰ ਚੀ ਜਿਵੇਂ ਪਨੀਰ, ਘਰ ਦਾ ਬਣਿਆ ਪਨੀਰ ਚਾਏ ਬਜਾਰ ਦਾ ਵੈਸੇ ਘਾਰ ਦਾ ਸਭ ਤੋਂ ਵਧੀਆ ਹੁੰਦੈ ਪਿਔਰ ਤੇ ਔਦੇ ਵਿੱਚ ਪਾ ਦੋ ਏਨੀਂ ਸੋ ਫਟ ਰੋਟੀ ਬਣਦੀ ਏ ਨਾ ਬਸ ਪੁੱਛੋ ਅੱਜ ਈ ਬਣਾਈ ਸੀ ਸਵੇਰੇ ਮੈਂ
ਅੱਛਾ-ਅੱਛਾ-ਅੱਛਾ।
ਹੂੰ, ਬੜੀ ਸੋਫਟ ਕਦੀ ਤੁਸੀ ਬਣਾ ਕੇ ਵੇਨਾ ਆਂਟੇ ਦੇ ਵੀ
ਮਤਲਬ ਆਟੇ ਵਾਲੇ ਵੇਸਣ ਵੀ ਪਾਨੀ ਏ ਤੇ ਰਾਤ ਵਾਲੀ ਜੜੀ ਦਾਲ ਏ ਔ ਵੀ ਪਾਨੀ ਏ।
ਹ ਵੇਸਨ ਥੋੜਾ ਜਿਆ ਵੇਸਨ ਪਾ ਦੋ, ਪਿਆਜ ਪਾ ਦੋ ਲੰਬੇ-ਲੰਬੇ ਛੋਟੇ-ਛੋਟੇਲ ਮਤਲਬ ਬਰੀਕ-ਬਰੀਕ ਲੰਬੇ-ਲੰਬੇ ਕੱਟ ਕੇ ਸਾਰੇ ਮਸਾਲੇ ਪਾ ਲੋ ਠੀਕ ਐ। ਤੇ ਔਦੇ ਵਿੱਚ ਪਾਔ ਪਨੀਰ ਥੋੜਾ ਖੁੱਲਾ ਪਨੀਰ ਮਤਲਬ ਥੋੜਾ ਜਿਆਦਾ ਤਾਕਿ ਰੋਟੀ ਸੋਫਟ ਬਣੇ। ਬੜੀ ਸੋਫਟ ਬਣਦੀ ਏ ਰੋ ਟੀ ਮਤਲਬ ਸਾਰੇ ਖੁਸ਼ ਹੋ ਕੇ ਖਾਂਦੇ ਨੇ ਉਹ ਰੋਟੀ ਨਾ, ਇੰਨੀ ਸੋਫਟ ਮਤਲਬ ਬੋਤ ਜ਼ਿਆਦਾ ਸੋਫਟ ਬਣਦੀ ਏ ਰੋਟੀ ਔ।
ਕੋਈ ਨੀ ਮੈਂ ਤ ਜ਼ਰੂਰ ਟਰਾਈ ਕਰਾਂਗੀ ਕਰਕੇ ਕੱਲ੍ਹ ਬਣਾ ਕੇ ਦੇਖਾਂਗੀ।
ਹਾਂਜੀ-ਹਾਂਜੀ।
ਖਵਾਵਾਂਗੀ ਬੱਚਿਆਂ ਨੂੰ, ਨਲੇ ਆਪ ਵੀ ਟਰਾਈ ਕਰਕੇ ਦੇਖਾਂਗੀ।
ਹਾਂਜੀ-ਹਾਂਜੀ।
ਹੂੰ, ਤਾਂ ਈ ਮੈਂ ਬਸ ਐਹੀ, ਹਾਂਜੀ-ਹਾਂਜੀ ਬੋਲੋ।
ਹਾਂਜੀ ਕੋਈ ਨੀ-ਕੋਈ ਨੀ ਤੁਸੀ
ਮੈਂ ਕਿਆ ਸੀ ਤਾਂ ਜ਼ਿਆਦਾਤਰ ਮੈਂ ਐ ਹੀ ਦਾਲ ਵਾਲੀ ਰੋਟੀ ਹੋ ਗਈ ਬੱਚਿਆਂ ਨੂੰ ਬਣਾ ਕੇ ਦੇ ਤਾ ਸਕੂਲ ਲਈ ਜਾਂ ਘੇ ਜਿਵੇਂ ਉਹ ਕੀ ਕਹਿੰਦੇ ਨੇ ਸ਼ਿਮਲਾ ਮਿਰਚ ਲੈ ਕੇ ਆ ਗਈ ਬੱਚੇ ਘੱਟ ਹੀ ਖਾਂਦੇ ਨੇ ਸ਼ਿਮਲਾ ਬਟ ਮੈਂ ਸ਼ਿਮਲਾ ਮਿਰਚ ਤਾਂ ਵੀ ਖਵਾਉਂ ਹਾਂ ਕਿਉਂਕਿ ਉਹਦੇ ਵੀ ਪ੍ਰੋਟੀਨ ਬਹੁਤ
ਹਾਂਜੀ ਹਾਂਜੀ ਉਹਨੂੰ ਅ ਹਾਂਜੀ ਹਾਂਜੀ ਹਾਂਜੀ ਹਾਂਜੀ ਉਹਸੀ ਸੈਂਡਵਿਚ ਵਗੈਰਾ ਬਣਾ ਕੇ ਦੇ ਸਕਦੇ ਹਾਂ ਜਿਵੇਂ ਕੋਈ ਸੇਵੀਆਂ ਬਣਾਉਂਦੇ ਕਈ ਸੂਜੀ ਇੱਕ ਤਾਂ ਹੁੰਦੀ ਮੈਦੀ ਦੀ ਸੂਜੀ ਦੀ ਸੇਵੀਆਂ ਆਉਂਦੀਆਂ ਉਹ ਬਣਾ ਲੋ ਉਹਦੇ ਚ ਪਾਲੋ ਕਈ ਚੀਜ਼ਾਂ ਚ ਪੈ ਜਾਂਦੀ ਹੈ ਹਾਂਜੀ
ਹਾਂਜੀ ਹਾਂਜੀ ਉਹ ਤਾਂ ਹੈਗੀ ਆ ਨਹੀਂ ਹਾਂ ਉਹ ਤਾਂ ਅਗਰ ਹੈਲਦੀ ਦੇ ਲਈ ਤੁਸੀਂ ਗੱਲ ਕਰੋ ਅੱਜ ਕੱਲ੍ਹ ਜਿਵੇਂ ਸੋਇਆਬੀਨ ਦੀ ਜੀ ਆਏ ਹੋਏ ਸੋਇਆਬੀਨਸ ਆਏ ਹੋਏ ਨੇ
ਹਾਂਜੀ ਹਾਂਜੀ
ਉਹ ਵੀ ਤਾਂ ਹੈਲਦੀ ਆ ਉਹ ਨੇ ਜਿਵੇਂ ਸੇਵੀਆਂ ਮਿਲਦੀਆਂ ਨੇ ਬਜ਼ਾਰੋਂ ਸੇਵੀਆਂ ਤੁਸੀਂ ਦੇ ਦੋ ਬੱਚਿਆਂ ਨੂੰ ਨਹੀਂ ਖਾ ਰਆਂ ਤੇ ਮੈਂ ਬੱਚੇ ਕੀ ਮੈਂ ਅਤੇ ਆਪ ਮੇਰੀ ਇਹ ਤਾਂ ਆਪ ਦੀ ਆਦਤ ਹੈਗੀ ਹੈ ਜੇ ਨਹੀਂ ਕੁਛ ਪਸੰਦ ਆ ਰਿਹਾ ਨਾ ਕੁਛ ਹੁੰਦਾ ਹੋਇ ਕਿ ਅੱਜ ਮਨ ਨਹੀਂ ਹੈਗਾ ਕੁਝ ਖਾਣ ਦਾ ਜਾਂ ਦਲੀਆ ਬਣਾ ਲਾਂਗੀ
ਨਮਕੀਨ ਧਨੀਆ ਬੜਾ ਸਵਾਦ ਵ ਹਾਂਜੀ ਹਾਂ
ਜੀ ਹਾਂਜੀ ਜਾਂ ਇਹ ਲੈਵਾਂਗੇ ਤੇ ਜਾਂ ਫਿਰ ਸੇਵੀਆਂ ਬਣਾ ਲਵਾਂਗੇ ਮਿੱਠੀਆਂ ਕਿਉਂਕਿ ਮੈਨੂੰ ਨਮਕ ਵਾਲੀਆਂ ਸੇਵੀਆਂ ਨਹੀਂ ਪਸੰਦ ਦਲੀਆਂ ਨਮਕ ਵਾਲਾ ਖਾ ਲੈਂਦੀ ਹਾਂ। ਤੇ ਸੇਵੀਆਂ ਨਹੀਂ ਖਾਧੀ ਜਾਂਦੀਆਂ ਨਮਕ ਵਾਲੀਆਂ
ਅੱਛਾ-ਅੱਛਾ ਕਈਆਂ ਨੂੰ ਮਿੱਠੇ ਪਸੰਦ ਹੁੰਦਿਆ ਦੁੱਧ ਵਾਲੀਆਂ
ਹਾਂਜੀ-ਹਾਂਜੀ। ਨ ਮੇਰੇ ਨਾ ਉਹਨੇ ਦੀਦੀ ਨੇ ਆਏ ਸੀ ਤੇ ਉਹ ਮੈਨੂੰ ਕਹਿ ਉਹਨਾਂ ਦਾ ਨਾ ਬੇਟਾ ਛੋਟਾ ਹਾਲੇ ਤੇ ਉਹਨਾਂ ਨੂੰ ਨਾ ਉਧਰੋਂ ਦੀ ਨਾ ਰਾਸ਼ਨ ਮਿਲਦਾ ਹੈ ਦੀਦੀ ਨੂੰ ਉਹਨਾਂ ਦਾ ਹੋਣਾ ਉੱਧਰ ਕੋਈ ਸਿਸਟਮ ਤੇ ਉਹਨਾਂ ਨੂੰ ਨਾ ਕੀ ਦਿੰਦੇ ਨੇ ਜਿਵੇਂ ਦਲੀਏ ਦਾ ਪੈਕਿਟ ਠੀਕ ਹੈ ਉਹ ਆਲਰੇਡੀ ਜਿਵੇਂ ਬੱਚਿਆਂ ਦੇ ਹਿਸਾਬ ਦੇ ਨਾਲ ਉਹਨਾਂ ਨੇ ਨਾ ਦਲੀਏ ਦੇ ਵਿੱਚ ਲਰੇਡੀ ਉਹਨਾਂ ਨੇ ਖੰਡ ਪਾਈ ਦੀ ਹੈ ਕਿ ਬਸ ਤੁਸੀਂ ਜਿਵੇਂ ਬਣਾਉਣਾ ਹੈ ਘਿਓ ਨੂੰ ਥੋੜ੍ਹਾ ਜਿਹਾ ਬਰਾਊਨ ਕਰਕੇ ਅਤੇ ਉਹਦੇ ਵਿੱਚ ਉਹ ਪਾ ਦਿਉ ਤੁਹਾਨੂੰ ਐਕਸਟਰਾ ਬ ਜਿਹਦੇ ਹਿਸਾਬ ਨਾਲ ਤੁਹਾਨੂੰ ਖੰਡ ਪਾਉਣ ਦੀ ਲੋੜ ਨਹੀਂ ਪੈਣੀ ਇੱਕ ਇਹ ਮਿਲਦਾ ਉਹਨਾਂ ਨੂੰ ਨਾਲ ਉਹਨਾਂ ਨੂੰ ਹੈ ਨਮਕ ਵਾਲਾ ਦਲੀਆ ਮਿਲਦਾ ਹੈ ਖਿਚੜੀ ਮਿਲਦੀ ਹੈ ਸਭ ਕੁਛ ਮਤਲਬ ਉਹਨਾਂ ਨੂੰ ਮਿਲਦਾ ਹੈ ਮੈਂ ਕਿਹਾ ਤੇ ਫਿਰ ਵਧੀਆ ਗੱਲ ਹੈ ਮੈਂ ਕਿਹਾ ਤੂੰ ਐਸੀ ਬਣਾ ਬਣਾ ਕੇ ਘਰ ਉਹਨੂੰ ਖਾਏ ਕਹਿੰਦੀ ਖਾਂਦਾ ਹੀ ਨਹੀਂ ਹੈਗਾ ਮੈਂ ਕਿਹਾ ਸਾਰੇ ਬੱਚਿਆਂ ਦਾ ਇਹੀ ਕੰਮ ਹੈਗਾ ਹੈ
ਹਮ ਬੱਚੇ ਨੀ ਖਾਂਦੇ ਹਾਂਜੀ ਹੰਜੀ ਨਖਰੇ ਖਾਂਦੇ ਬ
ਬਿਲਕੁਲ ਬਿਲਕੁਲ ਉਹ ਵੱਡੀ ਗੱਲ ਹੋ ਗਈ ਦੀ ਇਹ ਛੋਟੇ ਬੱਚੇ ਅੱਜ ਕੱਲ੍ਹ ਜਿਵੇਂ ਫੋਨ ਹੈ ਨਾ ਉਹ ਫੋਨਾਂ ਦੇ ਵਿੱਚ ਦੇਖਦੇ ਨੇ ਛੋਟੇ ਛੋਟੇ ਬੱਚੇ ਪੀਜ਼ੇ ਖਾਂਦੇ ਆ ਬਰਗਰ ਖਾਂਦੇ ਨੇ ਬਾਹਰ ਦੀਆਂ ਚੀਜ਼ਾਂ ਖਾਂਦੇ ਨੇ ਬੱਸ
ਖਾਂਦੇ ਨੇ ਇੱਕ ਕੋਈ ਵਿਰਲੀ ਰੀਲ ਹੋਏਗੀ ਕਿ ਜਿਹਦੇ ਚ ਦਿਖਾਣਗੇ ਦਲੀਆ ਖਾ ਰਹੇ ਨੇ ਓਟਸ ਖਾ ਰਹੇ ਨੇ ਜਾਂ ਸੇਵੀਆਂ ਖਾ ਕੋਈ ਇੱਕ ਹੋਏਗੀ ਤਾਂ ਉਹ ਵੀ ਨੀ ਨਜ਼ਰ ਆਉਂਦੀ ਮੈਂ ਤਾਂ ਪੀਜ਼ਾ ਬਰਗਰ ਚ ਚਾਮਨ ਇਹ ਸਭ
ਇਹੀ ਇਹੀ ਸਭ ਦੇਖਦੇ ਨੇ ਤੇ ਇਹੀ ਸਭ ਦੇਖਦੇ ਕਿ ਹੁਣ ਛੁੱ ਛੁੱਟੀਆਂ ਨੇ ਛੁੱਟੀਆਂ ਦੇ ਵਿੱਚ ਉਹਨਾਂ ਦੀ ਇਹੀ ਡਿਮਾਂਡਾਂ ਹੁੰਦੀਆਂ ਨੇ ਕਦੀ ਕੇ ਕਦੀ ਕੇਕ ਬਣਾ ਦੋ ਕਦੀ ਡੋਨਟਸ ਬਣਾ ਦੋ ਕਦੀ ਫਲਾਨੀ ਚੀਜ਼ ਬਣਾ ਦੋ ਤੇ ਕਦੀ ਕੁਛ ਬਣਾ ਦੋ ਬਸ
ਜੀ ਜੀ ਅਗਰ ਅਗਰ ਹਾਂਜੀ ਹਾਂਜੀ
ਹਾਂਜੀ
ਅਗਰ ਰੀਲਸ ਚ ਦਿਖਾਨ ਕਿ ਉਹ ਦਲੀਆ ਉਬਲ ਦਲੀਆ, ਦਲੀਆ ਖਾ ਰਹੇ ਨੇ ਸਬਜ਼ੀ ਰੋਟੀ ਖਾ ਰਹੇ ਨੇ ਦਾਲ ਰੋਟੀ ਖਾ ਰਹੇ ਨੇਦਾ ਕੀ ਪਤਾ ਸਾਡੇ ਬੱਚੇ ਖਾ ਪਰਾਂ ਰੋ ਖਾਂਦੇ ਇਹ ਚੀਜ਼ਾਂ ਨੇ
ਬਿਲਕੁਲ ਦੇਖੋ ਨਾ ਅਟਰ੍ਰੈਕਟ ਕਰਨਾ ਉਹਨਾਂ ਦਾ ਤਾਂ ਚਲੋ ਕੰਮ ਏ ਹੁਣ ਅਸ ਵਧੀਆ ਚੀਜ਼ ਬਾਰੇ ਗਾਈਡ ਕਰਨਾ ਉਹ ਤਾਂ ਸਾਡਾ ਹੀ ਕੰਮ ਹੈ ਨਾ
ਹੂ ਉਹ ਭਾਵੇਂ ਆਪ ਖਾਂਦੇ ਨਾ ਹੋਣ ਸਿਰਫ ਉਹ ਇੱਕ ਰੀਲਸ ਲਈ ਮੈਨੂੰ ਨਹੀਂ ਲੱਗਦਾ ਉਹ ਖਾਂਦੇ ਹੋਣਗੇ ਉਹ ਸਿਰਫ ਰੀਲਸ ਲਈ ਬਸ ਉਹ ਦਿਖਾਉਂਦੇ ਨੇ ਅਸੀਂ ਖਾ ਰਹੇ ਹਾਂ ਪਰ ਉਹ ਰੀਅਲ ਲਾਈਫ ਚ ਨਹੀਂ ਖਾਂਦੇ ਹੋਣਗੇ ਜ਼ਿਆਦਾ ਜ਼ਿਆਦਾ ਨਹੀਂ ਖਾਂਦੇ ਹੋਣਗੇ ਚਾਹੇ ਕਦੀ- ਕਦੀ ਦਾ ਤਾਂ ਹਰ ਕਿਸੇ ਦਾ ਮਨ ਕਰਦਾ
ਹਾਂਜੀ- ਹਾਂਜੀ ਕਦੀ ਕਦਾਰ ਆ ਚੀਜ਼ਾਂ ਨਾ ਚੱਲਦੀਆਂ ਨੇ ਜਿਵੇਂ ਮੰਨ ਲਓ ਮਹੀਨੇ ਦੇ ਵਿੱਚ ਇੱਕ ਦੋ ਵਾਰ ਖਾਲੀ
ਚ ਹਾਂਜੀ ਹਾਂਜੀ ਇੱਕ ਦੋ ਵਾਰ ਚੱਲ ਜਾਂਦੀ ਹੈ ਹੂ
ਰੋਜ਼- ਰੋਜ਼ ਨਹੀਂ ਚੀਜ਼ਾਂ ਚੱਲਦੀਆਂ ਕਿਉਂਕਿ ਰੋਜ਼- ਰੋਜ਼ ਚੀਜ਼ਾਂ ਖਰਾਬ ਖਾਣ ਦੇ ਨਾਲ ਬਿਲਕੁਲ- ਬਿਲਕੁਲ ਸਾਡਾ ਹੀ ਸਿਸਟਮ ਅੰਦਰੋਂ ਖ਼ਰਾਬ ਹੋਣਾ ਆ ਸਾਡੀ ਨਹੀਂ ਫਿਰ ਬਾਅਦ 'ਚ ਸਾਨੂੰ ਪ੍ਰੋਬਲਮ ਆਉਣੀ ਜਦੋਂ ਅਸੀਂ ਘਰ ਦਾ ਖਾਣਾ ਹੈ ਤਾਂ ਸਾਨੂੰ ਉਹ ਡਾਇਜੈਸਟ ਨਹੀਂ ਹੋਣਾ ਫਿਰ ਅਸੀਂ ਬਿਮਾਰ ਹੋ ਜਾਣਾ ਆ ਇਸ ਕਰਕੇ ਕੇ ਅਸੀਂ ਅਗਰ ਪਹਿਲੇ ਤੋਂ ਵੀ ਆਪਣੇ ਬੱਚਿਆਂ ਨੂੰ ਜਾਂ ਜਿਸ ਹਿਸਾਬ ਦੇ ਦੇਖੋ ਹੁਣ ਜਿਵੇਂ ਅਸੀਂ ਹਾਂ ਅਸੀਂ ਆਪਣੇ ਮੰਮੀ ਪਾਪਾ ਨੇ ਦੇਖਿਆ ਹੋਇਆ ਜਿਹੜਾ ਸਾਡਾ ਟਾਈਮ ਸੀ। ਕੋਈ ਇੰਨਾ ਇਹ ਸਭ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ। ਕੁਛ ਵੀ ਅਗਰ ਮੰਗ ਵੀ ਲਿਆ ਬਿਲਕੁਲ- ਬਿਲਕੁਲ ਬਾਹਰ ਦੀਆਂ ਵੀ ਇੰਨੀ ਘੱਟ ਦਿੰਦੇ ਸੀ।
ਪਹਿਲੇ ਟਾਈਮ ਸਿਰਫ ਗੋਲ ਗੱਪੇ ਵਗੈਰਾ ਚਾਟ ਵਗੈਰਾ ਇਹ ਦੋ ਚਾਰ ਚੀਜ਼ਾਂ ਹੁੰਦੀਆਂ ਸੀ। ਹੁੰਦੀਆਂ ਸੀ ਇਹ ਗੱਲ ਹੁਣ ਤਾਂ ਬੜਾ ਕੁਛ ਚੱਲ ਗਿਆ ਮੋਮੋਸ ਕੀ ਬਸ ਮਤਲਬ ਅਣਗਿਨਾਂ ਚੀਜ਼ਾਂ ਨੇ ਮਤਲਬ ਅਲੱਗ- ਅਲੱਗ ਹੂ
ਪਹਿਲੇ ਤਾਂ ਫਿਰ ਜਿਹੜੀ ਚੀਜ਼ਾਂ ਹੁੰਦੀਆਂ ਸੀ ਉਹ ਪਤਾ ਹੀ ਹੋਣਾ ਤੁਹਾਨੂੰ ਜਿਵੇਂ ਚਾਂਦ ਸਤਾਰਾ ਹੁੰਦਾ ਸੀ। ਮਲਾਈ ਵਾਲੀ ਗੋਲੀਆਂ ਹੁੰਦੀਆਂ ਸੀ ਉਹ ਦੁੱਧ ਵਾਲੇ ਹੁੰਦੇ ਸੀ ਪਹਿਲੇ ਸਾਰਾ ਕੁੱਝ ਤੁਹਾਨੂੰ ਪਤਾ ਆਈਸ ਕਰ੍ਰੀਮ ਵੀ ਆਉਂਦੀ ਸੀ ਉਦੋਂ ਪਹਿਲਾਂ ਇੱਕ ਆਈਸ ਕਰ੍ਰੀਮ ਆਉਂਦੀ ਸੀ। ਦੁੱਧ ਵਾਲੀ ਉਹਦੇ ਉੱਤੋਂ ਵਾਈਟ ਕਲਰ ਦਾ ਪੇਪਰ ਲਾਵਾ ਹੁੰਦਾ ਫਿਰ ਖਾਣੀ ਹੁੰਦੀ ਸੀ। ਉਹ ਸਭ ਚੀਜ਼ਾਂ ਹੁਣ ਹੈ ਹੀ ਨਹੀਂ ਕਿਉਂਕਿ ਹੁਣ ਉਹ ਚੀਜ਼ਾਂ ਪਿਓਰ ਹੈ ਹੀ ਨਹੀਂ ਕੋਈ ਵੀ
ਹੁਣ ਪ੍ਰਓਰਟੀ ਨਹੀਂ ਹੈ ਨਾ ਹੁਣ ਪਤਾ ਨੀ ਮਤਲਬ ਕਿਵੇਂ ਮਤਲਬ ਆਰਟੀਫਿਸ਼ਲ ਤਰੀਕੇ ਨਾਲ ਬਣਾਉਂਦੇ ਨੇ ਹੁਣ ਬਸ ਉਹਨ ਫੋਨ ਵਿੱਚ ਵੀ ਦਿਖਾਉਦੇ ਦੇ ਨੇ ਬਸ ਮਨ ਨੀ ਕਰਦਾ ਫਿਰ ਆਪ ਵੀ ਖਾਣ ਤੇ ਮਨ ਨੀ ਕਰਦਾ ਬੱਚਿਆਂ ਨੂੰ ਵੀ ਦੇਣ ਤੇ ਮਨ ਨੀ ਕਰਦਾ
ਹੂ,,, ਅੱਜ ਕੱਲ ਪਿਓਰ ਚੀਜ਼ਾਂ ਘੱਟ ਨੇ ਮਿਲਾਵਟ ਹੀ ਜ਼ਿਆਦਾ ਨੇ ਇੰਜੈਕਸ਼ਨ ਤੁਸੀਂ ਫਰੂਟ ਦੇਖ ਲਓ ਫਰੂਟ 'ਚ ਵੀ ਕਿੰਨਾ ਜ਼ਿਆਦਾ ਇਹੀ ਆ ਸਬਜ਼ੀਆਂ 'ਚ ਵੀ ਇਹੀ ਕੁਛ ਹੈਗਾ ਆ ਤੁਸੀਂ ਉਹ ਦੇਖਿਆ ਹੋਣਾ ਅਸੀਂ ਨਾ ਥੋੜੇ ਦਿਨ ਪਹਿਲੇ ਨਾ ਆਂਡੇ ਲਿਆਂਦੇ ਠੀਕ ਹੈ ਚੱਲ ਅੱਜ ਨਾ ਥੋੜੇ ਆਂਡੇ ਦੇਦੀ ਹਾ ਬਚਾਇਆ ਨੂੰ ਬੋਇਲ ਕਰਕੇ ਜਾਂ ਆ ਬਣਾ ਕੇ ਫਿਰ ਬੱਚੇ ਕਹਿੰਦੇ ਸੀ ਨਾ ਸਨ ਵਾਲਾ ਖਾਣਾ ਮੈਂ ਕਿਹਾ ਚਲੋ ਸਨ ਵਾਲਾ ਬਣਾਉਂਦੀ ਹਾਂ ਜਿਸ ਤਰ੍ਹਾਂ ਮੈਨੂੰ ਕੋਲ ਤਵੇ ਉੱਤੇ ਆਂਡਾ ਤੋੜਨ ਲੱਗੀ ਨਾ ਆਂਡਾ ਇੰਨਾ ਕੁਝ ਜ਼ਿਆਦਾ ਮਤਲਬ ਇਹਨਾ ਪਤਲਾ ਆਂਡਾ ਸੀ ਨਾ ਮਤਲਬ ਜਿਵੇਂ ਲੇਸ ਨ ਇੱਕ ਨਾ ਲੇਸ ਹੁੰਦੀ ਹੈ ਨਾ ਆਂਡਾ ਤੋੜਦੇ ਹਾਂ ਉਹ ਲੇਸ ਨਹੀਂ ਸੀ ਐਸਾ ਅਵੇ ਸੀਨਾ ਜਿਵੇਂ ਨਾ ਉਹਦੇ ਵਿੱਚ ਪਾਣੀ ਪਾ ਕੇ ਉਹਨਾਂ ਨੂੰ ਜੁੜਿਆ ਹੁੰਦਾ ਆਂਡੇ ਨੂੰ ਉਹ ਜਿਵੇਂ ਮੈਂ ਤਵੇ ਤੇ ਪਾਇਆ ਸਨ ਵਾਲਾ ਆਂਡਾ ਬਣਾਉਦੇ ਹਾਂ ਅਸੀਂ ਥੋੜਾ ਜਿਹਾ ਉੱਪਰ ਬਹਿੰਦਾ ਹੈ ਹਨਾ ਉਹ ਜਿਸ ਤਰਮ ਮੈਂ ਪੂਰਾ ਫੈਲ ਗਿਆ ਤਵੇੇ ਉੱਤੇ ਮੈਂ ਕਿਹਾ ਦੇਖੋ ਕੀ ਮਤਲਬ ਸਿਸਟਮ ਹੋ ਗਿਆ ਉਹਦਾ ਮਿਲਾਵਟੀ ਹਰ ਇੱਕ ਚੀਜ਼ 'ਚ ਮਿਲਾਵਟੀ ਟੀ ਹੈ ਗਈ ਚਲੋ ਕੋਈ ਨੀ ਅਸੀਂ ਧਿਆਨ ਰੱਖਾਂਗੇ ਕੋਈ ਨਵੀਂ ਨਵੀ ਹੁਣ ਚੀਜ਼ਾਂ ਦੇਖਾਂਗੇ ਵੈਜੀਟੇਬਲ ਵਗੈਰਾ ਤੇ ਉਹ ਫਿਰ ਬੱਚਿਆਂ ਨੂੰ ਖਾਵਾਂਗੇ ਫਿਰ ਠੀਕ ਹੈ।
ਹਾਂਜੀ
ਠੀਕ ਹੈ ਓਕੇ ਸਤਿ ਸ੍ਰੀ ਅਕਾਲ
ਓਕੇ ਸਤਿ ਸ੍ਰੀ ਅਕਾਲ